ਹੈਲੋ।
ਹੈਲੋ। ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ?
ਹੋਰ ਘਰ ਪਰਿਵਾਰ ਵਧੀਆ ਤੁਹਾਡਾ।
ਹਾਂਜੀ-ਹਾਂਜੀ, ਸਭ ਵਧੀਆ ਤੁਸੀਂ ਦੱਸੋ।
ਵਧੀਆ ਜੀ ਵਧੀਆ, ਕੀ ਕਰ ਰਹੇ ਹੋ ਜੀ ਅੱਜ-ਕੱਲ੍ਹ ਬਸ ਜੀ ਫਰੀ ਹੈਗੇ।
ਅੱਛਾ-ਅੱਛਾ, ਠੀਕ ਐ ਹੋਰ।
ਮੈਂ ਤਾਡੇ ਨਾਲ ਗੱਲ ਕਰਨੀ ਸੀ ਇੱਕ।
ਹਾਂਜੀ। ਕੀ ਕਹਿ ਰਹੇ ਹੋ?
ਮੈਂ ਕਹਿਣਾ ਤੁਹਾਡੇ ਨਾਲ ਗੱਲ ਕਰਨੀ ਸੀ ਸੋਸ਼ਲ ਮੀਡੀਆ ਦੇ ਬਾਰੇ। ਮੈਂ ਕਿਹਾ ਅੱਜ-ਕੱਲ੍ਹ ਦੇਖੋ ਤੁਸੀਂ ਕਿੰਨਾ ਸੋਸ਼ਲ ਮੀਡੀਆ ਫੈਲਿਆ ਦਾ ਅੱਜ-ਕੱਲ੍ਹ।
ਹਾਂ-ਹਾਂ, ਬਹੁਤ ਜ਼ਿਆਦਾ ਫੈਲਿਆ ਹੋਇਆ।
ਕਿਉਂਕਿ ਅੱਜ-ਕੱਲ੍ਹ ਬਹੁਤ
ਸੋਸ਼ਲ ਮੀਡੀਆ ਦਾ ਤਾਂ ਬੱਸ ਬੋਤ ਮਤਲੱਬ ਕਿ ਸੁੱਖ ਵੀ ਐ ਤੇ ਦੁੱਖ ਵੀ ਐ ਬੋਤ।
ਉਹ ਉਹ ਤੇ ਏ ਹੀ ਐ ਜੀ, ਉਹ ਤਾਂ ਜੀ ਫ਼ਾਇਦੇ ਵੀ ਬੋਤ ਹੈਗੇ ਨੇ ਤੇ ਨੁਕਸਾਨ ਵੀ ਬੋਤ ਨੇ।
ਹਾਂਜੀ।
ਹੁਣ ਫਾਇਦਾ ਤੁਹਾਨੂੰ ਪਤਾ ਹੀ ਹੈਗਾ ਕਿੰਨੇ ਹੈਗੇ ਨੇ, ਬੰਦਾ ਸੋਸ਼ਲ ਮੀਡੀਆ ਜ਼ਰੀਏ ਪੈਸੇ ਇੰਨੇ ਕਮਾ ਸਕਦਾ।
ਪਰ ਦੇਖੋ ਨੁਕਸਾਨ ਵੀ ਨੇ ਨਾ ਬੋਤ। ਨੁਕਸਾਨ ਇਹ ਨੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੀ ਚੀਜ਼ਾਂ ਨੇ ਇਹ ਵੀ ਪਤਾ ਲੱਗੀਆਂ ਚਾਹੀਦੀਆਂ ਉਹ ਵੀ ਪਤਾ ਲੱਗ ਰਹੀਆਂ ਨੇ।
ਐਕਵਿਟੀ ਚਲੋ ਅੱਛੀ ਗੱਲ ਹੈਗ ਐਕਟੀਵਿਟੀ ਕਰ ਰਹੇ ਨੇ ਵੇਖ ਵੇਖ ਕੇ ਸੋਸ਼ਲ ਮੀਡੀਆ ਤੋਂ ਪਰ ਦੇਖੋ ਬਹੁੱਤ ਕੁੱਛ ਹੈਗਾ ਜੋ ਨਹੀਂ ਵੀ ਦੇਖਣਾ ਕਰਨਾ ਚਾਹੀਦਾ ਹਨਾ ਵੀ ਤੇ ਉਹ ਇੱਕ ਨੇਗਟਿਵ ਐਕਟ ਉਹ ਗੱਲ ਸਹੀ ਨੀ ਹੈਗੀ ਬੱਚਿਆਂ ਲਈ ਨਾ
ਹਾਂਜੀ ਉਹ ਤੇ ਗੱਲ ਸਹੀ ਹੈ ਤੁਹਾਡੀ ਜੀ ਵਾਹ ਪਤਾ ਕੀ ਹੈ ਬਚਿਆਂ ਤੇ ਦੇਣਾ ਨਹੀਂ ਚਾਹੀਦਾ ਅੱਜ ਕੱਲ੍ਹ ਦੇ ਛੋਟੇ ਛੋਟ ਬੱਚਿਆਂ ਨੂੰ
ਪਰ ਪਰ ਅੱਜ ਕੱਲ ਦੇ ਬੱਚੇ ਇੰਨੇ ਉਹ ਹੈਗੇ ਨੇ ਬਿਨਾਂ ਫੋਨ ਤੋਂ ਰੋਟੀ ਪਾਣੀ ਨੀ ਖਾਂਦੇ ਬਿਨਾਂ ਫੋਨ ਕਿਤੇ ਨੇ ਆਉਣਾ ਜਾਣਾ ਨੀ ਬੀ ਫੋਨ ਅੱਗੇ ਰੱਖੋਗੇ ਤੇ ਤਾਂ ਉਹ ਫਿਰ ਰੋਟੀ ਵਗੈਰਾ ਖਾਂਦੇ ਨੇ ਇੰਨੇ ਮਤਲੱਬ ਕਿ ਅੱਜ ਕੱਲ ਦੇ ਬੱਚੇ ਉਹ ਹੋਏ ਪਏ ਨੇ ਜਰਾ ਤੇ ਡਾਂਟੀਏ ਤੇ ਅੱਜ ਕੱਲ ਦੇ ਬੱਚੇ ਤਾਂ ਰੋਟੀ ਪਾਣੀ ਛੱਡ ਦਿੰਦੇ ਨੇ ਜੀ ਨਿੱਕੇ ਨਿੱਕੇ ਜੇ
ਹਾਂ ਬਿਲਕੁੱਲ ਸਹੀ ਗੱਲ ਹੁਣ ਤੇ ਉਹ ਕਾਰਟੂਨ ਵੇਖਣੇ ਹੁੰਦੇ ਨੇ ਯੂਟਿਊਬ ਤੇ ਉਹ ਕਾਰਟੂਨ ਲਾਓ ਤਾਂ ਰੋਟੀ ਖਾਂਦੇ ਨੇ ਵੇਖ ਕੇ
ਹਾਂ ਉਹੀ ਤਾਂ ਆਪਣਾ ਯੂਟਿਊਬ ਸਾਨੂੰ ਨੀ ਇਨੇ ਫੰਕਸ਼ਨ ਪਤਾ ਆਪਣੇ ਆਪ ਹੋਰ ਕੁੱਛ ਨੀ ਟਾਈਪ ਨਾ ਕਰਨਾ ਆਉਂਦਾ ਤੇ ਬੋਲ ਲੈਣਗੇ ਇਹ ਗਾਣਾ ਲਗਾ ਦੋ ਇਹ ਗਾਣਾ ਲਗਾ ਦੋ ਇਹ ਲਗਾ ਦੋ ਉਹ ਲਗਾ ਦੋ ਹਾਂ
ਅੱਜ ਕੱਲ, ਤੇ ਪਤਾ ਕੀ ਐਗਾ, ਓ ਐ-ਆਈ ਦੇ ਕਾਰਨ, ਨਾ, ਸਭ ਚਜ ਚੀਜਾ ਸਾਨ ਹੋ ਗੀਆਂ ਨੇ। ਕੁਛ ਵੀ ਬੋਲੋ ਤਾਜ਼ਨ ਦਾ ਨਾਲ।
ਆਹੋ, ਓਈ ਤਾਂ ਗੱਲ ਹੈ, ਨਾ। ਏ ਆਈ ਵੀ ਦੇਖੋ, ਗਲਤ ਹੈ। ਏ ਆਈ ਨੂੰ ਆਪਣੀ ਅਸੀਂ ਪਰਸਨਲ ਈਨ ਫੋਰਮੇਸ਼ਨ ਕਦੀ ਵੀ ਨੀ ਦੇਣੀ ਚਾਈਦੀ, ਐ-ਆਈ ਨੂ, ਤੇ।
ਹਾਂ, ਸਹੀ ਗੱਲ ਐ।
ਹਾਂ ਹੈ ਤਾਂ ਇਕ ਦੇਖੌ। ਕੋਈ ਹੈ ਨਾ, ਇੱਕ ਐਪ ਹੀ ਐ। ਕੋਈ ਇਸਨੂੰ ਵੇਖਿਆ ਕਰਿਆ, ਸੁਣਿਆ ਥੋੜ੍ਹੀ ਐ।
ਬਿਲਕੁਲ ਜੀ, ਬਿਲਕੁਲ ਸਹੀ ਗੱਲ ਐ।
ਬੱਸ ਨੁਕਸਾਨ ਤਾਂ ਦੇਖੋ ਹਰ ਚੀਜ਼ ਦੇ ਨੇ ਆ ਪਰ ਉਹਨੂੰ ਆਪਣੀ ਕਰਿਆ ਕਰੋ ਤਾਂ ਜ਼ਿਆਦਾ ਵਧੀਆ
ਹਾਂ ਉਹ ਤਾਂ ਪਤਾ ਕੀ ਹੈਗਾ ਜੀ ਉਹ ਤਾਂ ਉਹਨੂੰ ਆਪਣੇ ਉਪਰ ਹੁੰਦਾ ਕਿ ਤੁਸੀਂ ਉਹਦਾ ਫਾਇਦਾ ਲੈਣਾ ਆ ਨੁਕਸਾਨ ਕਰਨਾ
ਹਮ ਤੇ ਤੁਸੀਂ ਸੋਸ਼ਲ ਮੀਡੀਆ ਤੇ ਮਤਲੱਬ ਕਿ ਕਿ ਜੈਸੇ ਕੋਈ ਕੰਮ ਵਗੈਰਾ ਕਰਦੇ ਹੋ ਜਾਂ ਵੈਸੇ ਹੀ
ਨਹੀਂ ਪਤਾ ਕੀ ਹੈ ਮੈਂ ਤੇ ਦੇਖੋ ਬੰਦਾ ਅੱਜ ਕੱਲ ਸੋਸ਼ਲ ਮੀਡੀਆ ਵਰਕ ਫਰੋਮ ਹੋਮ ਕਿੰਨਾ ਚੱਲ ਰਿਹਾ ਅੱਜ ਕੱਲ੍ਹ ਪੈਸੇ ਕਮਾ ਰਹੇ ਨੇ ਬਹੁੱਤ ਬੱਚੇ
ਹਾਂ ਬੜੇ ਹੈ ਕਦੇ ਉਹੀ ਤੇ ਮੈਂ ਕਹਿ ਰਹੀ ਹ ਨਾ ਕਈ ਪੈਸੇ ਕਮਾ ਰਹੇ ਤੇ ਕਈ ਫਰੋਡ ਕਰਦੀਆਂ ਫਸ ਜਾਂਦੇ ਨੇ ਬੇਚਾਰੇ
ਹਾਂ, ਓ ਪਤਾ ਕੀ ਐਗਾ, ਜਿਹਨਾਂ ਨੂੰ ਸਮਝ ਨੀ ਉਨ ਤੀਨਾ, ਓ ਫਸ ਜਾਂਦੇ। ਓ ਕੇਂਦੇ ਨੇ, ਪੈਸਾ ਫੋਨ ਨੋ ਫੋਨ ਆਂਦਾ। ਓ ਟੀ ਪੀ ਦੱਸ ਦਿੰਨਨ ਨੇ। ਓ ਅਜ ਐਵੀ, ਓ ਟੀ ਪੀ ਦੱਸਦੇ ਨੇ, ਤੇ ਬੈਂਕ ਖਾਲ-ਖਾਲੀ ਹੋ ਜਾਂਦਾ।
ਬਸ, ਏਯੋ ਤੇ ਗੱਲ ਦਾ ਓ ਹੈਗਾ ਨਾ, ਵੀ ਲੋਕੀ ਫੋਡ ਵੀ ਬੜਾ ਕਰਦੇ ਪੇ ਨੇ। ਇਨਾ ਫਰੋਡ ਇਚ ਦਿਮਾਗ ਲਗਾਂਦੇ ਨੇ, ਵੀ ਹਾਂ ਵੀ, ਅਗਰ ਇੱਕ ਫਰੋਡ ਕਿਸੇ ਤੋਂ ਕਰ ਲਿਆ ਨਾ, ਵੀ ਚਲੋ, ਦੋ ਚਾਰ ਮੀਨੇ ਫੇਰ ਸ਼ਾਂਤੀ ਨਾਲ ਬਹਿ ਜਣਗੇ ਫਿਰ ਓਸ ਫਿਰ ਸੋਚਣਗੇ, ਵੀ ਹਾਂ, ਵੀ ਹੁਣ ਕਿਨੂੰ ਪਾਗਲ ਬਣਾਈਏ।
ਸਹੀ ਗੱਲ ਐ, ਇਕ ਅੱਧਾਂ ਤੇ ਫਸਾ ਹੀ ਲੈਂਦੇ ਨੇ। ਕੋਈ ਅਨਪੜ੍ਹ ਹੋਵੇ, ਨਾ, ਜੇੜਾ ਜਿਨੂੰ ਜਾਦਾ ਸਮਝ ਨੀ ਉਂਦੀ।
ਉਈ ਤੇ, ਹੁਣ ਅੱਜ ਕੱਲ ਜਗਾ ਜਗਾ ਤੇ ਲਿਖਿਆ ਹੁੰਦਾ ਹੈ। ਬੈਂਕ ਚਲੇ ਜਓ, ਯਾ ਕਿਧਰੇ ਵੀ ਚਲੇ ਜਓ, ਵੀ ਐਵੇ ਸਾਰੀ ਜਗਾ ਤੇ, ਵੀ ਕੋਈ ਵੀ ਓਟੀ ਪੀ ਸ਼ੇਅਰ ਨਾ ਕਰੋ। ਬੈਂਕ ਜਾਓ,
ਪਤਾ ਕੀ ਐਗਾ, ਜਿਹੜੇ ਪੇਲੇ ਜੇਂ ਜ ਜਿੱਦਾਂ, ਜੇਵੇਂ ਪੁਰਾਣੇ ਬੰਦੇ ਹੁੰਦੇ, ਨਾ
ਹਾਂ
ਓਨਾਂ ਨੂੰ ਸਮਝ ਤੇ ਉਂਦੀ ਨੀ। ਓਨਾਂ ਨੂੰ ਕਹਿੰਦੇ, ਤਾਡੀ ਤਾਡਾ ਪੈਹੇ ਆਣਗੇ ਖਾਤੇ ਚ। ਤੁਸੀਂ ਦੱਸੋ, ਐ ਵੀ, ਬ ਓਦਾਂ-ਓਦਾਂ ਪਾਗਲ ਮਣਾਨੰਨੇ।
ਆਹੋ, ਹੁਣ ਮੇਰੇ ਪਾਪਾ ਨੇ, ਨਾ, ਜੇੜੇ ਮੇਰੇ ਪਾ ਓਦਾ ਹੈਗਾ। ਛਿੰਪਲ ਫੋਨ ਹੈ, ਕੀਪੈਡ ਵਲਾ। ਅਸੀਂ ਓਨਾਂ ਨੂੰ ਕਹਿੰਦੇ ਰਹਿੰਨੇ ਹਾਂ, ਵੀ ਪਾਪਾ, ਦੂਜਾ ਫੋ ਕੇਂਦੇ ਨਹੀਂ, ਮੇਰੇ ਵਸਦਾ ਨੀ ਐਗਾ। ਵੀ ਐਵੇਂ, ਕੋਈ ਬਟਨ ਬੁਟਨ ਦੱਬ ਜੇ, ਹੋਰ ਪੰਗਾ ਪੈ ਜੇ ਤੇ ਐਸ ਕਰਕੇ, ਹੋਰ ਓਨਾਨੂੰ ਮੈਸਜੀਸ ਵੀ ਆਂਦੇ ਨੇ ਨਾ, ਜੇੜੇ
ਹਾਂਜੀ, ਹਾਂਜੀ।
ਬੜੇ, ਉਹ ਸੋਚਦੀ, ਮੈਂ ਜਾਂ ਘਰ ਜਾਂਨੀ ਹ। ਮੈਨੂੰ ਵਖਾਉਂਦੇ ਨੇ, ਵੀ ਜਰਾ ਵੇਖੀ ਵੀ, ਕੀ ਮੈਸੇਜੀਸ ਆਏ ਨੇ।
ਹਾਂਜੀ।
ਮੈਂ ਕੇਆ ਹਾਂ, ਪਾਪਾ ਐਵੇਂ ਦੇ ਹੈਗੇ ਨੇ ਤੇ ਐਵੇਂ ਕੈਨੇ ਮਤਲਬ ਕਿ ਔਨਾ ਨੂੰ ਜਰਾ ਨੀ ਇੰਟਰਸਟ ਔ ਅਪਣਾ ਟੀ ਵੀ ਵੇਖ ਕੇ ਖੁਸ਼ ਨੇ।
ਹਾਂ, ਓਹ ਤੇ ਹੈਈ ਏ ਜੀ।
ਜੇ ਦੇਖੋ ਫੈਮਲੀ ਟਾਈਮ ਜੇੜਾ ਹੋੰਦੈ, ਔ ਪੈਲੇ ਲੋਕੀ ਟੀ ਵੀ ਵੇਖ ਕੇ ਹੀ ਬਿਤਾੰਦੇ ਸੀ, ਹਨਾ।
ਹਾਂਜੀ ਹਾਂਜੀ, ਬਿਲਕੁ
ਇਕੱਲੇ ਆ ਏਕ ਕਮਰੇ ਦੇ ਵਿੱਚ ਬੈਠ ਕੇ ਫੋਨ-ਫੂਨ ਚਲਾੰਦੇ ਰੈੰਦੇ ਨੇ ਅਪਣੇ-ਅਪਣੇ ਚ ਮਸ
ਹਾਂ, ਅੱਜ-ਕੱਲ੍ਹ ਤੇ ਬੌਤ ਜੈਦਾ ਬੁਰਾ ਹਾਲ ਏ ਜੀ।
ਹੂੰ ਹਾਂ, ਜ ਇੰਨੇ ਬੰਦੇ ਨੀ ਹੈਗੇ ਘੱਰ ਚ ਜਿੰਨੇ ਫੋਨ ਹੋਣਗੇ।
ਸਹੀ ਗੱਲ ਏ ਜੀ।
ਕਿਧਰ ਢੂੰਡਦੇ ਰੈੰਦੇ ਨੇ ਬੀ ਅਪਣਾ ਫੋਨ ਤਾਰ ਮੈਂ ਲਗਾਣੈ। ਟਾਈਮ ਨਹੀਂ
ਹਮ, ਸਈ । ਹੁਣ ਤੁਸੀਂ ਏਹ ਵੇਖੋ, ਅੱਜ ਕੱਲ ਤਾਂ ਇੰਨੇ ਮਹਿੰਗੇ, -ਮਹਿੰਗੇ ਫੋਨ ਚੱਲ ਗਏ ਨੇ। ਆਈਫੋਨ ਹੋ ਗਿਆ, ਜਿਵੇਂ ਸੈਵਨਟੀਨ ਪ੍ਰੋ
ਹਾਂ, ਦੇਖਲੋ। ਜਿੱਦ ਕਰਕੇ, ਫੇਰ ਕਈ ਲੈਂਦੇ, ਵੀ ਨੇ।
ਹਾਂ, ਟਰੈਂਡ ਬਣ ਗਿਆ ਨਾ ਜੀ।
ਹਾਂ ਔਰ, ਜੇੜੀਆ, ਮਤਲਬ ਕੇ, ਜੇੜੇ ਲੋਕੀ ਹੈ, ਜਿਵੇਂ ਐਪ ਇੰਸਟੋਲ ਵਗੈਰਾ ਆਪ ਬਣਾਉਂਦੇ ਨੇ ਬਾਹਰ ਦੇ ਬਾਰ ਫੋਨ ਦਾ, ਜਰਾ ਵੀ ਕਰੇਜ਼ ਹੈਗਾ। ਕੰਮ ਵਿਚ, ਬੰਦਾ ਬਿ ਬਿਜ਼ੀ ਹੈਗਾ ਬਸ ਪੜ੍ਹਾਈ ਦੇ ਵਿੱਚ ਤੇ, ਵੱਡਾ ਬੰਦਾ ਕੰਮ ਦੇ ਵਿੱਚ ਵਿੱਚ ਤਾਂ ਲੋਕੀ, ਸੱਚੀ, ਕੋਈ ਚੀਜ ਪਤਾ ਲੱਗਣੀ ਚਾਈਦੀ ਹੈ। ਜੇ ਰੀਲਾਂ ਬਣਾਣਗੇ ਤੇ ਰੀਲਾਂ ਹੀ ਬਣਾੰਦੇ ਰੈਣਗੇ।
ਹਾਂ, ਸਹੀ ਗੱਲ ਐ।
ਹੈਂ, ਹਾਂ ਤੇ ਹੁਣ ਜਿਵੇਂ ਲੋਕਡਾਊਨ ਲੱਗਿਆ ਸੀ ਲੋਕਾਂ ਨੂੰ ਪੈਲੇ ਟਿਕਟੋਕ ਦਾ ਪਤਾ ਸੀ। ਲੋਕੀ ਨਾ ਇੱਕ ਤੋ ਓਦਾ ਪਤਾ ਲੱਗਿਆ, ਜੋ ਇੰਡੀਆ ਵਿਚ ਲੋਕੀ ਪਾਗਲ ਹੋਏ ਪਾਗਲ ਹੋਏ, ਜੋ ਉ ਪਟਾਂਗ ਜੋ ਕੁਛ ਨੀ ਸਾਰਾ ਕੁਛ ਬੈਨ ਨੀ ਕਰਦੀ।
ਹਾਂ, ਬੈਨ ਕਰਨਾ ਪਿਆ।
ਯੂਕੇ ਵਿੱਚ ਤਾਂ ਹਜੇ ਹਂਜੀ ਹਜੇ ਵੀ ਚੱਲਦਾ ਪਿਐ ਟਿਕਟੋਕ।
ਹੂੰ, ਹੂੰ। ਹੁਣ ਤੁਸੀਂ ਓਹ ਨੀ ਵੇਖੀ ਗੇਮ, ਪਬਜੀ ਗੇਮ ਨੀ ਵੇਖੀ ਤੁਸੀਂ ਓਹ ਵੀ ਬੈਨ ਕੀਤੀ ਏ।
ਸਾਰਾ ਪੂਰੀ, ਦਿਨ -ਰਾਤ ਐਸੀ ਵੀ ਲੱਗੇ ਰੈੰਦੇ ਸੀ। ਅਸੀਂ ਐਸੀ ਕੇੜਾ ਘੱਟ ਸੀ। ਗੱਲ ਕਰੀਏ ਤਾਂ। ਅਸ ਤੇ ਔਨਾਂ ਦੇ ਵਿੱਚ ਹੀ ਆ, ਕੋਈ ਅਸੀਂ ਪਰੇ, ਥੋੜ੍ਹੀ ਹੈਗੇ ਆ। ਪਰ ਨਹੀਂ ਦੇਖੋ, ਇੱਕ ਨਾ ਐਹ ਸਾਡੀ ਡੇਲੀ ਔ ਬਣ ਗੀ, ਰੂਟੀਨ, ਜਿਵੇਂ ਲਾਈਫ ਦੀ ਨਾ।
ਹਾਂ।
ਹਾਂ, ਬੀ ਐ ਜ਼ਰੂਰੀ ਹੋ ਗਿਆ ਏ, ਐ ਸਭ ਕੁਛ ਤੇ ਐ ਬੜਾ ਔ ਚੀਜ਼ ਗ਼ਲਤ ਹੈਗੀ ਏ, ਸਾਨੂੰ ਕੀ ਸੁਧਾਰ ਅਗਰ, ਅਸੀਂ ਆਪਣਾ ਮੂੰ ਘੱਟ ਕਰ ਲਾ ਗੇ। ਤੇ ਸਾਮਣੇ, ਘਰ ਦੇ ਬੱਚੇ ਹੁਣ ਕਾੱਲ ਨੂੰ ਬੱ ਚੇ ਹੋਣਗੇ ਔ ਵੀ, ਵੇਖੋ ਵੇਖੀ ਘਟ ਹੀ ਕਰਣਗੇ। ਹਾਂ ਵੀ ਸਾਡੇ ਮਾਂ-ਪਿਓ ਤੇ ਚਲਾੰਦੇ ਨੀ ਹੈਗੇ। ਚਲੋ ਅਸ
ਬਿਲਕੁਲ, ਜੀ ਬਿਲਕੁਲ, ਸਹੀ ਗੱਲ ਏ। ਪਤਾ ਕੀ‌ ਅੱਜ- ਕ ਅੱਜ-ਕੱਲ੍ਹ ਦਾ ਜ਼ਮਾਨਾ ਐਸਾ ਹੈਗਾ, ਬੰਦਾ ਬਿਨਾਂ ਫੋਨ ਦੇ ਤੇ ਰੈ ਹੀ ਨੀ ਸਕਦਾ।
ਔ ਤਾਂ ਹੈ ਈ ਯੈ।
ਪਤੈ ਕੀ ਏ, ਅੱਜ-ਕੱਲ੍ਹ ਤੁਸੀਂ ਵੇਖੋ ਜੇੜਾ ਵੀ ਏ, ਜੈਵੇਂ ਗਰੀਬ, ਤੋਂ ਗਰੀਬ ਬੰਦਾ ਵੀ ਹੈਗਾ ਨਾ, ਔਦੇ ਹੱਥ ਵੀ ਇਨਡ੍ਰੋਈਡ
ਹਾਂ। ਅਹਾਂ ਏ ਤੁਸੀਂ, ਐ ਦੇਖ ਲੋ ਅਸੀ ਮੈਂ ਤੇ ਮੇਰੇ ਹਸਬੈਂਡ, ਕਿੱਧਰੇ ਜਾ ਰੇ ਸੀ ਲੋਕਲ ਹੀ ਸੀ ਏਸੀ। ਤੇ ਇੱਕ-ਇੱਕ ਬਾਈਕ ਤੇ ਨਾ ਤਿੰਨ ਮੁੰਡੇ ਬੈਠੇ ਤੀ ਆਦ ਨਈ ਹੁੰਦੇ ਜੇੜੇ ਦਿਹਾੜੀ ਮਜ਼ਦੂਰ ਓਨਾ ਤਿਨਾ ਕੋਲ ਈ ਨਾ, ਐਪਲ ਦੇ ਫੋਨ ਸੀ।
ਨਾ ਦੇਖ ਲੋ
ਤੇ ਮੇਰੇ ਕੋਲ, ਹੈਗਾ ਐਪਲ ਦਾ ਪਰ ਮੇਰੇ ਹਸਬੈਂਡ ਕੋਲ ਨੀ ਹੈਗਾ। ਮੇਰੇ ਹਸਬੈਂਡ ਮੈਨੂੰ ਕਹਿਦੇ ਵੇਖ ਜਰਾ ਐਨਾ ਨੂੰ। ਵੀ ਉਂਜ ਬਿਹਾਰੀ ਨੇ, ਤੇ ਫੋਨ ਵੇਖ ਐਪਲ ਦੇ ਫੜੇ ਹੋਏ ਨੇ।
ਹਾਂ ਦੇਖ ਤੁਸ
ਮੁ ਤਾਂ ਹਰ ਕੋਈ ਕਹਿਦਾ ਵੀ ਐਸੀੇ ਅਪ ਟੂ ਡੇਟ ਰਈਏ ਐਸੀ ਮਤਲਬ ਕਿ ਅਕੋਰਡਿੰਗ ਟੂ ਜਿਵੇਂ ਸਾਬ ਨਾਲ ਹਾਂ ਬੀ ਕੋਈ ਵੀ ਅੱਜ-ਕੱਲ ਕੋਈ ਵੀ ਅਪਣੇ- ਆਪ ਨੂੰ ਨਾ ਛੋਟਾ, ਨਹੀਂ ਸਮਝਦਾ ਸਾਰੇ ਈ ਅਪਣੀ ਨਜ਼ਰ ਚ ਵੱਡੇ ਹੈਗੇ ਨੇ।
ਪਤਾ ਕੀ ਹੈਗਾ ਜੀ ਐ ਜੇੜੀ ਈ ਐਮ ਆਈ, ਹੁੰਦੀ ਏਨਾ, ਈ ਐਮ ਆ ਦੇ ਕਾਰਨ ਦਿ ਸਮਜ਼ ਨਈ ਆਦੀ, ਨਾ ਫੋਨ ਲੈਂਦੇ ਹੋਏ।
ਬੌਤ ਗਲਤ ਏ ਜੋਕੀ ਦਾ ਹਜਾਰ ਰੁਪਏ ਦੇ ਕੇ, ਵਿਕਲਸ ਲੈ ਆਦੇ ਨੇ।
ਬਸ, ਈ ਐਮ ਆਈ, ਹੋ ਜਾਂਦੀ ਏ ਨਾ।
ਹਾਂ, ਗਲਤ ਹੈਗਾ ਏ। ਬਸ ਦੇਖਿਆ ਜਾਏ, ਤੇ ਦੇਖੋ ਸੁੱਖ ਵੀ, ਹੈਗਾ ਏ ਤੇ ਦੁੱਖ ਵੀ ਮਤਲਬ ਕਿ, ਸੇਮ ਈ ਨੇ
ਬਿਲਕੁਲ ਜੀ, ਦੋਨੋ ਚੀਜ਼ਾਂ ਪੰਜਾਹ-ਪੰਜਾਹ ਪ੍ਰਸੈਂਟ ਹੈਗੀਐਣ
ਹਾਂ, ਓਹੀ ਤਾਂ ਪਰ ਦੇਖੋ ਗਲਤ ਐ ਹੁਣ ਅਸੀਂ ਵੀ ਆ ਸਵੇਰੇ ਉੱਠਦੇ ਸੌਦੇ ਹੈਂ ਫੋਨ ਨੂੰ, ਮੱਥੇ ਟੇਕਦੇ ਆਂ।
ਸਹੀ ਗੱਲ ਏ -
ਹੂੰ
ਬਸ ਜੀ, ਆ ਹੁਣ ਤੇ ਹੁਣ ਸਾਨੂੰ, ਆਦੀ ਕਰਤਾ ਤਾਂ ਜੀ ਫੋਨ ਦਾ, ਮੈਂ ਕਿਆ ਓਨਾ ਨੇ ਸਾਨੂੰ ਆਦੀ ਕਰ ਤੁਹਾਨੂੰ ਫੋਨ ਦਾ, ਐਸੀ ਟੈਕਨੋਲੋਜੀ ਕੱਢੀ ਓਨਾਂ। ਹਾਂਜੀ।
ਕਿ ਫੋਨ ਨੇੜੇ ਹੋਣਾ ਚਾਹੀਦਾ ਫੋਨ ਚਾਰਜਿੰਗ ਲਗਾਓ ਵੀ ਸਭ ਤੋਂ ਪਹਿਲੇ ਉੱਠਣਾ, ਕਰਨਾ ਬਰੱਸ਼ -ਬਰੁਸ਼ ਬਾਦ ਚ, ਪਹਿਲੇ ਫੋਨ ਨੂੰ ਮ
ਹਾਂ ਸਹੀ ਐ, ਪਹਿਲੇ, ਫੋਨ ਖੋਲਦੇ ਇੰਸਟਾਗ੍ਰਮ, ਚਲਾ ਦੇ ਨੇ ਵਟਸਐਪ ਚਲਾਂਦੇ ਨੇ ਮੈਂ ਕਿਆ ਪੈਲੇ ਈ ਫੋਨ ਉੱਡਦੇ ਨਾਲ ਈ ਫੋਨ ਖੋਲਦੇ ਨੇ।
ਹਾਂ ਓਹੀ ਨਾ ਫੋਨ ਨਾਲ ਸਈ ਗੱਲ ਏ। ਬੱਚੇ ਵੀ ਫੋਨ ਵੇਖ ਕੇ ਸੌਂਦੇ ਨੇ ਜੀ ਹਾਂ ਵੀ। ਹੋਰ ਸੁਣਾਓ ਤੁਸੀ।
ਅੱਜ ਕੱਲ੍ਹ ਤੇ ਵੇਖੋ ਤੁਸੀਂ ਨੀਂਦਣ ਨੀ ਆਂਦੀ ਰਾਤੀ ਬੰਦਾ ਜਦੋਂ ਜਾਦਾ ਫੋਨ ਚਲਾਏ ਨਾ ਫੇਰ ਜਾ ਕੇ ਨੀਂਦਰ ਆਂਦੀ ਏ।
ਜੇ ਰਾਤੀ ਨੀਂਦਰ ਖੁੱਲ ਜੇ ਹਾਂ ਵੀ ਫੋਨ ਕੀਤੀ ਚੱਲ ਦੋ ਮਿੰਟ ਫੋਨ ਚਲਾ ਲੈਣਾ ਦੋ ਮਿੰਟ ਚੱਕਰ ਜਿੰਨਾ ਟਾਈਮ ਅੱਧਾ ਪੌਣਾ ਘੰਟਾ ਹੋ ਜਾਂਦਾ ਜੀ ਫੇਰ ਸਵੇਰੇ ਨੀਂਦਰਾਂ ਨੀ ਖੋਲਣੀਆਂ।
ਹਾਂ ਓਹੀ ਤੇ। ਬੋਤ ਨੁਕਸਾਨ ਓਦਾ ਮੋਬਾਈਲ ਦਾ।
ਤੇ ਹੈਗੇ ਨੇ ਬਈ ਪੰਜਾਹ ਪੰਜਾਹ ਪ੍ਰਤੀਸ਼ਤ ਦੋਨੋ ਚੀਜ਼ਾਂ ਹੈਗੀਆਂ ਨੇ ਤੇ।
ਓਹੀ ਤੇ ਬਿਲਕੁੱਲ ਜੀ ਬਿਲਕੁੱਲ।
ਜਾਦਾ ਨਾ ਚੀਜ਼ ਨੂੰ ਯੂਜ ਕਰੋ ਤਾਂ ਸਈ ਐ। ਬਾਕੀ ਗੱਲ ਬਾਕੀ ਮੈਂ ਕਯਾ ਫੋਰਨ ਲੱਤ ਹੈਗੀ ਫੋਨਾਂ ਦੀ ਐਕਟਿਵ ਬੜੇ ਨੇ ਓਨਾਂ ਦੇ ਬੱਚੇ। ਹਰ ਚੀਜ਼ ਚ ਐਕਟਿਵ ਨੇ ਸਾਡੇ ਐਥੇ ਫੋਨਾਂ ਤੇ ਆਂਦੇ ਨੇ ਪਰ ਨਈ।
ਬਾਹਰ ਦੇ ਬੱਚੇ ਐਕਟੀਵਿਟੀ ਫਿਜ਼ਕਲੀ ਐਕਟੀਵਿਟੀ ਬਹੁਤ ਅੱਗੇ ਹੈਗੇ ਨੇ।
ਹਾਂ ਆਹੋ ਓਹੀ ਤੇ ਹੈ ਹਰ ਚੀਜ਼ ਐਕਟਿਵ ਨੇ। ਹਾਂਜੀ ਚਲੋ। ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।